ਹ
ਜੋ ਹਂਜੀ ਸਸ ਸ਼੍ਰੀ ਕਾਲ ਵੀਰ ਜੀ।
ਸਸ ਸ਼੍ਰੀ ਕਾਲ ਭੈਨੇ ਹੋਰ ਠੀਕ ਔ।
ਹਂਜੀ, ਹਂਜੀ ਤੁਸੀਂ ਠੀਕ ਔ।
ਵਧੀਆ, ਵਧੀਆ ਘਰ ਪਰਿਵਾਰ ਸਭ ਠੀਕ।
ਹਂਜੀ, ਹਂਜੀ ਸਭ ਵਧੀਆ ਹੋਰ ਕੀ ਕਰ ਰੇ ਔ।
ਬਸ ਜੀ ਰੋਟੀ ਖਾਨ ਦੀ ਤਿਆਰੀ ਚੱਲਦੀ ਪਈ ਏ ਬਸ
ਅੱਛਾ, ਅੱਛਾ ਕੀ ਬਨਾਇਆ ਅਜ।
ਅੱਜਤਾ ਜੀ ਆਕੇ ਰੋਟੀ ਬਨਾਈ ਐ ਸਵੇਰੇ।
ਵਾਜੀ ਵਾ ਆਲੂ ਦੇ ਪਰੋਂਠੇ।
ਹਂਜੀ।
ਤੁਸੀਂ ਕਿਵੇਂ ਬਨਾਦੇ ਔ ਆਲੂ ਦੇ ਪਰੌਂਠੇ।
ਜੀ ਔਹ ਤਾਂ ਮੇਰੀ ਮੰਮੀ ਨੂੰ ਪਤਾ ਐ ਅਸੀਂ ਤਾਂ ਸਿਰਫ਼ ਖਾਨ ਦਾ ਕੰਮ ਕਰਦੇ ਆਂ।
ਅੱਛਾ, ਅੱਛਾ।
ਕਿ ਮੈਂ ਤੁਹਾਨੂੰ ਫੋਨ ਕੀਤਾ ਸੀ ਤੁੱਡੇ ਉੱਧਰ ਦਾ ਮੌਸਮ ਕਿੱਧਰ ਕਿੱਦਾਂ ਦਾ ਹੈਗਾ।
ਮੌਸਮ ਬਸ ਪੁੱਛੋ ਨਾ ਜੀ ਮੌਸਮ ਦਾ ਤੇ ਕੀ ਹਾਲ ਚੱਲ ਰੈਆ। ਮੌਸਮ। ਕਦੇ ਕਿੰਨੀ ਤੇਜ਼ ਧੁੱਪ ਔ ਜੈਂਦੀ ਐ। ਥੋੜੇ ਟੈਮ ਬਾਦ ਈ ਅ ਬੱਦਲ ਆ ਜੈਂਦੈ। ਤੋਂ ਅੱਧੇ ਘੰਟੇ ਬਾਦ ਥੋੜੇ ਜਿਹੇ ਬਾਰਿਸ਼ ਮੀਂਹ ਪੈਨਾ ਸ਼ੁਰੂ ਔ ਜੈਂਦਾ ਐ। ਮੀਂਹ ਪੈਂਦੇ ਪੈਂਦੇ ਈ ਧੁੱਪ ਆ ਜਾਂਦੀ ਏ। ਬੋੱਤ ਜੈ਼ਦਾ ਖ਼ਰਾਬ ਹੋਇਆ ਪਿਆ ਮੌਸਮ ਤੇ ਬਈ ਕੁੱਛ ਹੋਨਾ। ਬਸ
ਸਾਡੇ ਇੱਧਰ ਵੀ ਬੁਰਾ ਹਾਲ ਈ ਐ। ਜਿਵੇਂ ਅੱਜਸੀ ਸ ਅੱਜ ਸਵੇਰ ਨ ਕੱਲ ਸਵੇਰ ਦੀ ਗੱਲ ਐ। ਕੱਲ ਸਵੇਰੇ ਇੰਨੀ ਕੇ ਧੁੱਪ ਸੀ ਸਵੇਰੇ। ਮਤਲਬ ਚਾਲੀ ਡਿਗਰੀ ਹੋਏ ਨਾ ਟੈਂਪਰੇਚਰ ਤੇ ਬਾਰਾ ਬਾਰਾਂ ਵਜੇ ਦੇ ਕਰੀਬ ਬੱਦਲ ਆ ਗਿਆ ਫੇਰ ਮੀਂਹ ਪੈਨ ਲੱਗ ਗਿਆ ਦੋ ਵਜੇ ਤੱਕ ਮੀਂਹ ਪਿਆ। ਉਸ ਤੋਂ ਬਾਦ ਫੇਰ ਐਡੀ ਤੇਜ਼ ਧੁਪ ਆ ਗਈ। ਦੋ ਘੰਟੇ ਬਾਦ ਫੇਰ ਮੀਂਹ ਆ ਗਿਆ। ਮੀਂਹ ਸਿਰਫ ਪੰਦਰਾਂ ਮਿੰਟਾਂ ਤੇ ਆ ਗਿਆ। ਤੇ ਮਤਲਬ ਇੰਨਾ ਗਿੱੱਚ ਗਿਚਲਾ ਹੋ ਗਿਆ ਸੀ ਸਾਰਾ। ਕੁਛ ਗਲੀ ਦੇ ਸਾਰੇ ਗੱਟ। ਟੈਟਰ ਗੁਟਰ ਭਰ ਗਏ ਸੀ ਬਾਰ ਜਾਨ ਦਾ ਕੋਈ ਹਾਲ ਹੀ ਨਹੀਂ ਇੰਨਾ ਗਿੱਚ ਗਿੱਚ ਹੋ ਗਈ ਸੀ। ਔਰ ਇਹੀ ਤਾਂ ਸਾਰਾ ਕੁੱਝ ਫੇਰ ਮਕਾਨ ਖ਼ਰਾਬ ਕਰਦੀਆਂ ਨੇ। ਹੁਨ ਦੇਖੋ ਬਾਰਿਸ਼ ਪੈਂਦੀ ਫੇਰ ਧੁੱਪ ਪੈਂਦੀ। ਸਾਰੇ ਮਕਾਨ ਫੜਦੇ ਨੇ ਇਹਦੇ ਨਾਲ ਹੀ।
ਬਿਲਕੁੱਲ ਬਿਲਕੁੱਲ ਬੋੱਤ ਜੈ਼ਦਾ ਗੰਦਗੀ ਹੋਈ ਹੁੰਦੀ ਐ।
ਹਂਜੀ। ਅਹ ਪਤਾ ਨੀ ਐ ਐਧਰ ਹੀ ਕਿਉਂ ਹੋ ਰਿਆਐ। ਪੈਲੇ ਤਾਂ ਐਵੇਂ ਹੁੰਦਾ ਹੀ ਨਹੀਂ ਸੀ। ਬਿਲਕੁਲ ਵੀਪੈਲੇ ਤਾਂ ਜਿਵੇਂ ਇੱਕ ਹੀ ਮੌਸਮ ਹੁੰਦਾ ਸੀ।
ਹਮ ਪੇਲਾਂ ਤਾਂ ਠੀਕ ਰੇਂਦਾ ਹੁੰਦਾ ਸੀ, ਲੇਕਿਨ ਹੁਣ ਤਾਂ ਪਤਾ ਨੀ ਕੀ ਹੋ ਰੇ ਆ ਏਨਾ ਬੇਕਾਰ ਮੌਸਮ, ਇੰਨਾ ਬੇਕਾਰ ਹਜੇ ਪੰਜ- ਮਿੰਟ ਪੇਲਾਂ ਧੁੱਪ ਸੀ, ਤੇ ਮੈਂ ਕੱਪੜੇ ਪਾ ਕੇ ਆ ਗਈ ਧੁੱਪੇ
ਹਮ
ਮੈਂ ਕੇਆ ਚਲੋ ਕੋਈ ਨਈ ਮੈਂ ਕੇਆ ਚਲ ਕੋਈ ਨੀ। ਅ ਫਿਰ ਮੈਂ ਕੇਆ ਫਿਰ ਪੰਜ ਮਿੰਟ ਬਾਅਦ ਦੇਖਿਆ ਬਾਰਿਸ਼।
ਬਈ ਬੁਰਾ ਹਾਲ ਹੈ ਜੀ ਦੇਖੋ ਪੇਲੇ ਜੇਠ ਦੇ ਮੌਸਮ ਚ ਸਿਰਫ਼ ਧੁੱਪ ਨਿਕਲਦੀ ਸੀ। ਹੁਣ ਦੇਖੋ ਹੁਣ ਓ ਮੀਹ ਥੋੜ੍ਹੀ ਦੇਖਦਾ ਕਿ ਜੇਠ ਹੈ ਕਿ ਸੋਣ ਐ ਕੀ ਏ ਮੀਂਹ ਤਾਂ ਆ ਈ ਜਾਂਦਾ।
ਬਿਲਕੁਲ।
ਪੇਲੇ ਹੁੰਦਾ ਸੀ ਕਿ ਚਲੋ ਜੇਠ ਦਾ ਮੌਸਮ ਆ ਗੇਆ ਸਾਨੂੰ ਮੀਂਹ ਓਥੇ ਸੁੱਖ ਹੋ ਗੇਆ ਸਾਨੂੰ ਕੁੱਝ ਕਰਨਾ ਨੀ ਪੈਂਦਾ ਸੀ ਮੀਂਹ ਵਾਸਤੇ।
ਹੂ ਹੁਣ ਤੇ ਐਜ ਐਂਝ ਹੁੰਦਾ ਮੈਂ -ਮੈਂ ਕੈ ਤੇ ਰਈ ਆ, ਮੈਂ ਕੱਪੜੇ ਪਾ ਕੇ ਆਈ ਮੇਰੇ ਸਾਰੇ ਕੱਪੜੇ ਗਿੱਲੇ ਹੋ ਗਏ, ਹਜੇ ਮੈਂ ਧੋਤੇ ਈ ਸੀ। ਮੈਂ ਕੇਆ ਚਲ ਧੁਪ ਐ, ਮੌਸਮ ਵੀ ਸਾਫ਼ ਹੈ ਇੱਕੋ ਦਮ ਬੱਦਲ ਆਏਆ ਮੈਂ ਥੋੜਾ ਅੰਦਰ ਸਫ਼ਾਈਆਂ ਕਰਨ ਚਲੀ ਗਈ।
ਹਾਂਜੀ।
ਸਫਾਈਆਂ ਕਰਕੇ ਬਾਰ ਮੇ ਨਜ਼ਰ ਗਈ ਕੀ ਇੰਨੀ ਤੇਜ਼ ਬਾਰਿਸ਼ ਆ ਗਈ ਹੁਣ ਮੇਰੇ ਸਾਰੇ ਕੱਪੜੇ ਗਿੱਲੇ ਹੋ ਗਏ। ਕੱਪੜੇ ਹਜੇ ਮੈਂ ਲਾ ਈ ਰਈ ਆ, ਨਾਲੇ ਫੇਰ ਧੁੱਪ ਚੜ੍ਹ ਗਈ।
ਹਾਂਜੀ ਬੜਾ ਗੰਦਾ ਮੌਸਮ ਹੋਏਆ ਪੇਆ ਜੀ ਅੱਜ-ਕੱਲ੍ਹ ਤੇ, ਹੁਣ ਦੇਖੋ ਜਿਵੇਂ ਅ ਧੁੱਪ ਨਿਕਲਦੀ ਐ ਕਦੇ ਬਾਰਿਸ਼ ਆਗੀ ਵੀ ਫਿਰ ਠੰਡਾ ਮੌਸਮ ਹੋ ਗੇਆ ਫਿਰ ਕਦੇ ਪੱਖੇ ਚਲਦੇ ਨੇ, ਕਦੇ ਏਸੀ ਚੱਲਦੇ ਨੇ ਫਿਰ ਉਸ ਤੋਂ ਬਾਅਦ ਬੰਦ ਕਰਨੇ ਪੇਂਦੇ ਨੇ ਨਾਲੇ ਸਾਡੇ ਸਾਡੇ ਏਸੀ ਤੇ ਲੋਡ ਪੇਂਦਾ ਨਾਲ ਦੀ ਨਾਲ ਸਾਡੇ ਸ਼ਰੀਰ ਤੇ ਲੋਡ ਪੇਂਦਾ। ਕਦੇ ਠੰਢ ਹੋ ਗਈ ਕਦੇ ਗਰਮ ਹੋ ਗੇਆ, ਏ-ਏਸ ਤਰ੍ਹਾਂ ਤਾ ਬੰਦਾ ਬਿਮਾਰ ਹੋਜੇਗਾ।
ਔਰ ਤੇ ਉਹ ਨਈ ਦੇਖੀ ਤੁਸੀਂ ਇੱਕ ਨਿਊਜ਼ ਆ ਰਹੀ ਸੀ ਟੀ- ਵੀ ਚ। ਜਿਦੇ ਚ ਬੱਚੇ ਕੋਚਿੰਗ ਸੈਂਟਰ ਬੱਚੇ ਪੜ੍ਹਾਈ ਕਰਨ ਵਾਸਤੇ ਗਏ ਹੋਏ ਸੀ। ਓ ਓੱਥੇ ਧੁੱਪ ਸੀ, ਓ ਗਰਮੈਸ਼ ਕਾਰਨ ਨਾ ਪਤਾ ਨੀ ਏਸੀ ਦਾ ਜੇੜਾ ਬਾਰਲਾ- ਮੁਰਲਾ ਹੁੰਦਾ ਨੀ ਕੀ ਕੇਂਦੇ ਨੇ ਓਨੂੰ ਓ ਪੱਖੇ ਚ ਹਾਂ ਕੰਪ੍ਰੈਸਰ ਜੇਆ ਫੱਟ ਗੇਆ ਧੁੱਪੇ ਅ ਧੁਪੇ ਗਰਮੀ ਕਾਰਨ ਓ ਗਰਮੈਸ਼ -ਗਰਮੈਸ਼ ਵਿੱਚ ਓ ਤਾਂਈ ਤੇ ਅੱਗ ਲੱਗ ਗਈ ਸੀ ਓੱਥੇ। ਹਾਏ ਬੇਚਾਰੇ ਬੱਚੇ ਕਿੰਨੇ ਬੇਚਾਰੇ ਮਾਸੂਮ ਬੱਚੇ ਮਰ ਗਏ। ਓ ਵਿਚਾਰੇਆਂ ਦਾ ਕੀ ਕਸੂਰ ਸੀ। ਏ ਸਾਡਾ-ਸਾਡਾ ਸਾਰਾ ਵਾਤਾਵਰਨ ਤੇ ਖ਼ਰਾਬ ਹੋਏਆ ਪੇਆ।
ਅਸੀਂ ਕੀਤਾ ਜੀ, ਦੇਖੋ ਜੀ ਪੇਲੇ ਏਨਾ ਕੁਝ ਨੀ ਹੁੰਦਾ ਸੀ ਪੇਲਾਂ ਮੌਸਮ ਵੀ ਸਾਫ਼ ਰੇਂਦਾ ਸੀ ਜਿਵੇਂ -ਜਿਵੇਂ ਤਰੱਕੀ ਹੋਈ ਹੈ ਸਾਰਾ ਕੁੱਛ ਆ ਗੇਆ, ਹੁਣ ਹਰ ਘਰ ਚ ਏ ਸੀ ਹੈਗਾ। ਤੇ ਜੇੜੀ ਏ ਸੀ ਅੰਦਰੋਂ ਗਰਮ ਹਵਾ ਛੱਡ ਕੇ ਬਾਰ ਛੱਡਦਾ ਵਾਤਾਵਰਨ 'ਚ ਓ ਵਾਤਾਵਰਨ ਨੂੰ ਖ਼ਰਾਬ ਕਰਦੀ ਗਰਮ ਹਵਾ। ਓ ਉੱਤੇ ਜਾਂਦੀ ਜੇੜੀ ਓਜ਼ੇ, ਓਜ਼ੇਨ ਲੇਅਰ ਹੁੰਦੀ ਨਾ ਸਾਡੀ ਜੇੜਾ ਸਾਨੂੰ ਬਚਾਂਦੀ ਏ ਗਰਮੀ ਤੋਂ ਓ, ਓਨੂੰ ਜਾ ਕੇ ਨਾ ਇਫੈਕਟ ਕਰਦੀ ਏ। ਤੇ ਤਾਂ ਕਰਕੇ ਜਿਹੜਾ ਇੰਹਨਾ ਗਲੋਬਲ ਵੋਰਮਿੰਗ ਹੁੰਦੀ ਹੈ। ਤਾਂ ਕਰਕੇ ਹੁੰਦੀ ਹੈ। ਤਾਂ-ਤਾਂ ਇੰਨੇ ਪੁੱਠੇ ਸਿੱਧੇ ਮੌਸਮ ਹੋ ਗਏ। ਨਹੀਂ ਤਾਂ ਪਹਿਲਾਂ ਤਾਂ ਇਹ ਜਿਵੇਂ, ਆਹ! ਜੇਠ ਚ ਗਰਮੀ ਹੁੰਦੀ ਸੀ। ਐਵੇਂ-ਐਵੇਂ ਹੁੰਦਾ ਸੀ। ਹੁਨ ਤਾਂ ਤੁਸੀ ਦੇਖੋ, ਆਹ! ਕਦੇ ਗਰਮੀ, ਕਦੇ ਠੰਡ, ਕਦੇ ਫੇਰ ਗਰਮੀ। ਪਹਿਲੇ ਛੇ-ਛੇ ਮਹੀਨੇ ਠੰਡ ਰਹਿੰਦੀ ਸੀ। ਹੁਨ ਦੇਖੋ ਠੰਡ ਰਹਿੰਦੀ ਹੈ।
ਹੁਨ ਹਾੜ ਦਾ ਹੋਰ ਹਾੜ ਦਾ ਮਹੀਨਾ ਚੱਲਦਾ ਪਿਆ, ਇੰਨੀ ਗਰਮੀ ਹੋਈ ਪਈ ਐ। ਅੱਗੇ ਫੇਰ ਸਾਵਨ ਆ ਜਾਣਾ, ਸਾਵਨ ਵਿੱਚ ਦੇਖੋ
ਬਾਰਿਸ਼ਾਂ ਹੀ ਬਾਰਿਸ਼ਾਂ ਨੇਂ। ਜੋ ਜਾਂਦੇ ਹੀ ਕੀੜੇ ਮਕੌੜੇ ਆਏਂਗੇ, ਆ ਜਾਣਗੇ ਫਿਰ ਹੁਣ।
ਹਾਂਜੀ। ਪਹਿਲੇ ਤਾ ਇਹ ਹੁੰਦਾ ਸੀ ਸੀ ਕਿ ਮੱਛਰ ਵੀ ਥੋੜ੍ਹੇ ਟਾਈਮ ਰਹਿੰਦੇ ਸੀ। ਪਰ ਹੁਣ ਦੇਖੋ ਹੁਣ ਤਾਂ ਬਾਰਾਂ ਮਹੀਨੇ ਮੱਛਰ ਹੀ ਮੱਛਰ ਹੁੰਦੇ ਨੇਂ। ਕੋਈ ਹਲ ਨਹੀਂ ਹੈ, ਪਹਿਲੇ ਹੁੰਦਾ ਸੀ ਚਲੋ ਗਰਮੀ ਖਤਮ ਹੋਏਗੀ ਛੇ-ਸੱਤ ਮਹੀਨੇ ਬਾਅਦ, ਤੇ ਛੇ ਮਹੀਨੇ ਚ ਤੇ ਠੰਢ ਆਏਗੀ। ਪਰ ਹੁਣ ਦੇਖੋ ਅੱਠ ਮਹੀਨੇ ਦੀ ਗਰਮੀ ਹੁੰਦੀ ਏ। ਦੋ ਮਹੀਨੇ ਮਸਾਂ ਠੰਡ ਪੈਂਦੀ ਏ। ਠੰਡ ਵੀ ਇੰਨੀ ਨੀ
ਠੰਡ ਵਿੱਚ ਦੇਖੋ ਮੱਖੀਆਂ ਘੁੰਮਦੀਆਂ ਨੇਂ।
ਹੋਰ ਜੀ। ਠੰਡ ਤਾਂ ਪੈਂਦੀ ਨੀ। ਠੰਡ ਤਾਂ ਬਿਲਕੁਲ ਪੈਂਦੀ ਨੀ, ਹੋਰ ਅੱਖਾਂ ਮੀਚ ਕੇ ਠੰਡ ਨਿਕਲ ਜਾਂਦੀ ਹੈ।
ਹਮ। ਸਾਰਾ ਨਾ ਸਾਰਾ, ਸਾਰੇ ਕੀ ਕਹਿੰਦੇ ਨੇਂ ਉਹਨੂੰ? ਸਾਡਾ ਉਮ ਬਹੁਤ ਖਰਾਬ ਹੀ ਹੋਇਆ ਪਿਆ ਮੌਸਮ। ਨਾ ਸਰਦੀ, ਨਾ ਗਰਮੀ, ਨਾ ਧੁੱਪ, ਨਾ ਬਰਸਾਤ।
ਬਿਨ ਮੌਸਮ ਬਰਸਾਤ ਆ ਜਾਂਦੀ ਹੈ। ਉਹ ਬਰਸਾਤ ਦਾ ਇੱਕ ਨੁਕਸਾਨ ਹੋਰ ਹੈ। ਬਾਰਿ ਬਰਸਾਤ ਦਾ, ਮੀਂਹ ਆਉਣ ਦੇ ਨਾਲ ਦੀ ਨਾਲ ਕੋਈ ਟੀ, ਉਹ ਲਾਈਟ ਬੰਦ ਕਰ ਦਿੰਦੇ ਨੇਂ ਇਹ।
ਓਏ ਹੋਏ! ਲਾਈਟਾਂ ਦਾ ਤਾਂ ਪੁੱਛੋ ਨਾ ਜੀ, ਲਾਈਟਾਂ ਦਾ ਤੇ ਬਹੁਤ ਹੀ ਬੁਰਾ ਹਾਲ ਹੈ।
ਨਾ ਕੋਈ ਸੁਣਵਾਈ ਹੈ ਸਾਡੀ ਉੱਥੇ।
ਲਾਈਟਾਂ ਤਾਂ ਤੰਗ ਹੀ ਬਹੁਤ ਕਰਦੀਆਂ ਨੇਂ, ਲਾਈਟਾਂ ਤੇ ਪਤਾ ਨ ਘੱਟ ਲੱਗਦੇ ਨੇਂ। ਲਾਈਟਾਂ ਤੇਜ, ਡਿਮ ਆਦੀਆਂ ਨੇਂ, ਖੰਭਿਆਂ ਚੋ ਪਟਾਕੇ ਵੱਜਦੇ ਨੇਂ। ਸਾਰੀ ਚੀਜਾਂ ਖਰਾਬ ਹੁੰਦੀਆਂ ਘਰਦੀਆਂ।
ਹੁਣ ਇਨਵੇਟਰ ਵੀ ਕਿੰਨਾ ਚਿਰ ਚੱਲੂਗਾ?
ਇਨਵੇਟਰ ਤੇ ਸਾਡਾ ਤੇ ਆਹ! ਮਤਲਬ ਕਿ ਇੱਕ ਪੱਖਾ ਹੀ ਚਲਾਉਣਾ ਪੈਂਦਾ ਏ ਸਾਨੂੰ।
ਹਾਂਜੀ, ਹੁਣ ਦੇਖੋ ਸ ਜਿਵੇਂ ਸਾਡੇ ਹੀ ਸਾਹਮਨੇ ਨਾ ਕਿਰਾਏ ਤੇ ਰਹਿੰਦੇ ਨੇ ਉਹ, ਤੇ ਉੱਥੇ ਬੜੀ ਗਰਮੀ ਪੈਂਦੀ ਐ। ਕਿਉਂਕਿ ਉਹਦੇ ਉ ਤੇ ਕੁਛ ਬਨੀਆ ਨੀ ਹੋਇਆ। ਤੇ ਉਹ ਬਿਨਾਂ ਏ ਸੀ ਤੋਂ ਰਹਿ ਨਹੀਂ ਸਕਦੇ। ਕਿ ਨਾ ਉਹਨਾਂ ਦੇ ਛੋਟਾ ਕਾਕਾ ਵੀ ਹੈਗਾ
ਆਹੋ, ਛੋਟੇ ਬੱਚਿਆਂ ਵਾਸਤੇ ਬੜਾ ਔਖਾ ਹੈ ਬਈ, ਏ ਸੀ ਤੋਂ ਬਿਨਾਂ। ਛੋਟੇ ਬੱਚੇ ਤਾਂ ਬਚਾਰੇ, ਰੋ-ਰੋ ਕੇ ਹੀ ਪਾਗਲ ਹੋ ਜਾਂਦੇ ਨੇਂ।
ਹਾਂਜੀ ਜੀ-ਜੀ ਉਹ ਤਾਂ ਬਿਚਾਰਾ ਦੋ ਮਿੰਟ ਵੀ ਨਹੀਂ ਰਹਿ ਸਕਦਾ ਬਿਨਾਂ ਏ ਸੀ ਤੋਂ। ਤੇ ਏ ਸੀ ਚ ਰੱਖ ਨਾ ਵੀ ਬੜਾ ਉਹ ਗਲਤ ਹੈ। ਕਿਉਂਕਿ ਦੇਖੋ ਜੀ, ਆਹ! ਕਿਤੇ ਉਹ ਬਾਹਰ ਜਾਏ। ਉਹਨੂੰ ਕਿਸੇ ਦੇ ਘਰ ਏ ਸੀ ਨਹੀਂ ਹੁੰਦਾ ਤੇ ਬੱਚੇ ਨੂੰ ਤਾ ਦੇਖ
ਨੀਂ, ਆਪ ਦੀ ਨਾ ਬੋਡੀ ਵੀ ਫਿਰ ਖਰਾਬ ਹੁੰਦੀ ਐ ਦੇਖੋ, ਚੌਵੀ ਘੰਟੇ ਏਸੀ ਵੀ ਸਈ ਨਈਂ ਐ ਦੇਖੋ, ਪੈਲੇ ਜੇਆ ਜਮਾਨਾ ਹੁੰਦਾ ਸੀ ਜੇੜੀ ਬੁੱਢੀਆਂ ਨੇ ਅੱਜ-ਕੱਲ ਦੀਆਂ ਓ ਕੇੜਾ ਏਸੀ ਚ ਹੀਂਲੀਆਂ ਹੋਈਆਂ ਸੀ ਬੈਣਾ। ਏਤੇ ਏਸੀ ਹੁਣ ਆਣੇ ਸ਼ੁਰੂ ਹੋਏ ਨੇ। ਪੈਲੇ ਤੇ ਪੱਖੇ ਥੱਲੇ ਬੈਂਦੇ ਸੀ ਸਾਰੇ, ਬਈ ਥੋੜੀ ਗਰਮੀ ਵੀ ਬਰਦਾਸ਼ ਕਰਦੇ ਸੀ ਹੁਣ ਓਨਾ ਸਾਡੀ ਵੀ ਗਲਤੀ ਨੀਏ ਧੁੱਪ ਬਈ ਗਰਮੀ ਵੀ ਇੰਨੀ ਪੈਣ ਲੱਗ ਗਈ ਪੈਲੇ ਤਾਂ ਇੰਨੀ ਗਰਮੀ ਹੁੰਦੀ ਨਈਂ ਸੀ ਹੁਣ, ਤਾਂ ਗਰਮੀ ਬਥੇਰੀ ਪੈਣ ਲੱਗ ਗਈ।
ਸਈ ਗੱਲ ਐਜੀ ਪੈਲੇ ਅਸੀਂ ਬਿਨਾਂ ਏਸੀ ਤੋਂ ਸੋਂ ਜਾਂਦੇ ਸੀ ਹੁਣ, ਸਾਨੂੰ ਆਦਤਾਂ ਪੈ ਗਈਆਂ ਏਸੀ ਦੀਆ।
ਹੁਣ ਵੀ ਜੇੜੇ ਬੁੱਢੀਆਂ ਨੇ ਸਾਡੇ ਇਧਰ ਦੀਆਂ, ਓ ਬਿਨਾਂ ਅ ਬਿਨਾਂ ਪ ਅਹ ਕੀ ਨਾਮ ਏ ਬਿਨਾਂ ਏਸੀ ਤੋਂ ਰਰੈ ਜਾਂਦੀਆਂ ਨੇ ਹਜੇ, ਵੀ ਪੱਖੇ ਥੱਲੀ ਬੈਠੀ ਰੈਂਦੇ ਨੇ। ਅਸੀਂ ਕੈ ਵੀ ਦੀਏ ਨਾ, ਕਿ ਅੱਜੋ ਦਾਦੀ ਜੀ ਆਜੋ, ਏਦਰ ਏਸੀ ਥੱਲੇ ਬੈਜੋ। ਓ ਕੈਂਨਗੇ ਨਾ ਜੀ ਨਾ, ਸਾਨੂੰ ਤੇ ਪੱਖੇ ਥੱਲੇ ਈ ਠੀਕ ਐ ਮਤਲਬ, ਓ ਨਈਂ ਆਂਦੀਆਂ ਓ। ਕੈਂਦੇ ਆ ਨੇ ਤੇ ਬ ਸਾਡੀ ਸਰੀਰ ਨੂੰ ਸਾਰਾ, ਹੱਡੀਆਂ ਨੂੰ ਖਰਾਬ ਕਰ ਰੇਯਾ ਏਤੇ ਏਸੀ ਤੇ ਮਤਲਬ ਸਾਨੂੰ ਗਲ ਗਲਤ ਅ ਹਵਾ ਦੇ ਰੇਯਾ, ਓ ਠੰਡੀ। ਵੀ ਪੱਖੇ ਹਲੀ ਫਰੈਸ਼, ਹਾਂ। ਹਾਂ-ਹਾਂ ਓਹੀ ਤਾਂ ਕੇਯਾ ਦੇਖੋ, ਛੋਟੇ-ਛੋਟੇ ਬੱਚੇਆਂ ਦੇ ਅੱਜ-ਕੱਲ ਗੋਡੇ ਦਰਦ ਹੁੰਦੇ ਨੇ ਅੱਖਾਂ ਦਰਦ ਹੁੰਦੀਆਂ ਨੇ, ਸਿਰ ਦਰਦ ਹੁੰਦੈ। ਖਾਣਾ ਕੁੱਝ ਹੁੰਦਾ ਨ ਅੱਜ ਸਾਰੀ ਅਹ ਕੀ ਨਾਮ ਐ ਦੇਖੋ, ਰੋਟੀ ਵੀ ਸਾਰਾ ਕੁਛ ਮਿਲਾ ਕੀ ਆ ਗਯਾ ਅੱਜ-ਕੱਲ ਦਾਲਾਂ ਦੇਖਲੋ, ਸਬਜ਼ੀਆਂ ਦੇਖਲੋ, ਸਾਰੇ ਟੀਕੇ ਦਾ ਮਾਲ ਹੁੰਦੈ।
ਬੱਚੇ ਬਾਰ ਹੁੰਦੇ ਨੇ ਬਜ਼ਾਰ ਚ ਘੁੰਮਦੇ ਨੇ ਪੈਲੇ ਈ ਫੋਨ ਆ ਜਾਂਦੇ ਨੇ ਏਸੀ ਚਲਾ ਕੇ ਰੱਖੋ, ਅਸੀਂ ਆ ਰੇ ਆਂ। ਬਾਰੋਂ ਭਿੱਜ ਕੇ ਆਂਦੇ ਨੇ ਸਿੱਧਾ ਏਸੀ ਦੇ ਅੰਦਰ, ਓ ਤਾਂ ਗਰਮ-ਸਰਦ ਹੋ ਜੇਗਾ ਓਨਾਂ ਦਾ।
ਹੂੰ, ਬਿਲਕੁਲ ਮੈਂ ਵੀ ਅੱਜ ਸਵੇਰੇ ਐੰਜੀ ਹੋਆ ਸੀ। ਮੈਂ ਅੱਜ ਬਾਰ ਗਈ ਸੀ ਕਿੱਧਰੇ ਕੰਮ ਸੀ, ਤੇ ਕਿਸੇ ਦੇ ਘਰ ਗਈ ਸੀ ਥੋੜਾ ਜੇਆ ਕੰਮ ਹੈਗਾ ਸੀ। ਓਨਾਂ ਨੇ ਨਾ ਚਲਾਆ ਹੋਆ ਏਸੀ, ਮੈਂ ਅੰਦਰ ਕਮਰੇ 'ਚ ਬੈਠੀ ਹੋਈ ਸੀ। ਚਲੋ, ਏ ਫੁੱਲ ਏਸੀ ਸੀ ਓ ਟਾਈਮ ਠੰਡਾ-ਠੰਡਾ ਮੋ ਹੋਇਆ ਪੇਆ ਸੀ। ਤੇ ਇਸ ਬਾਰ ਦਾ ਤੇ ਮੈਨੂੰ ਪਤਾ ਨ ਸੀ ਮੈਂ, ਓਨਾਂ ਦਾ ਨਾ ਮਤਲਬ ਐਂਜ ਹੈਗਾ ਕਿ ਮੇਨ ਗੇਟ ਦੇ ਨਾਲ ਈ ਕਮਰਾ ਪੈਂਦਾ ਓਨਾਂ ਦਾ ਤੇ ਫੁੱਲ ਏਸੀ ਚੱਲਦਾ ਪੇਆ ਸੀ, ਕਮਰਾ ਬੰਦ ਸੀ ਠੰਡਾ-ਠੰਡਾ ਸੀ, ਤੇ ਫੇਰ ਮੈਂ ਵਾਪਸ ਘਰ ਅਪਨੇ ਆਣ ਲੱਗੀ ਤੇ, ਇੱਕੋ ਦੱਮ ਜੱਦ ਬਾਰ ਆਈ ਹਏ! ਮੇਰਾ ਤੇ ਸੇਰ ਈ ਘੁੰਮ ਗੇਆ, ਏਨੀ ਤੇਜ ਧੁੱਪ ਇਕੋ ਦੱਮ ਠੰਡੇ ਚ ਮੈਂ ਬਾਰ ਆਈ ਤੇ ਮੇਰੇ ਤੇ ਸੇਰ ਈ ਘੁੰਮ ਗਿਆ, ਮੈਂ ਕੇਯਾ ਹਾਏ! ਐ ਕੀ ਹੋ ਗਯਾ? ਫਿਰ ਮੈਂ ਕੇਯਾ ਹਾਂ, ਮੈਨੂੰ ਐਵੇਂ ਨੀ ਆਣਾ ਚਾਈਦਾ ਸੀ, ਮਤ ਮਤਲਬ ਕਿ ਅਗਰ ਜੇ ਠੰਡੇ, ਮੈਂ ਏਸੀ ਅੱਗੇ ਬੈਠੀਆਂ ਤੇ ਮੈਨੂੰ ਪੰਜ ਦੱਸ ਮਿੰਟ ਨਾ ਬਾਰ, ਐਵੇਂ ਬਿਨਾਂ ਏਸੀ ਤੋਂ ਪ ਪੱਖੇ ਥੱਲੇ ਬੈਣਾ ਚਾਈਦਾ ਸੀ ਮੈਨੂੰ। ਮੈਂ ਇੱਕੋ ਦੱਮ ਆਈ ਮੇਰੇ ਤੇ ਸੇਰ ਈ ਘੁੰਮ ਗਯਾ, ਫੇਰ ਮੈਂ ਕੇਯਾ ਪਤਾ ਨੀ ਕੀ ਹੋ ਗਯਾ, ਅੱਜ-ਕੱਲ ਤੇ ਵੀ ਮੌਸਮ ਪੂਛੋ ਨਾ ਬੋਤ ਜਾਦਾ ਖਰਾਬ ਗਯਾ ਪੇਆ।
ਕੋਈ ਨੀਂ ਜੀ, ਤੁਸੀਂ ਧਿਆਨ ਰੱਖੋ ਅਪਨਾ, ਐਵੇਂ ਨਾ ਜਾਯਾ ਕਰੋ।
ਹਾਂਜੀ-ਹਾਂਜੀ, ਹੋਰ ਤੁਸੀਂ ਚੱਕਰ ਨੀ ਲਾਣਾ, ਸਾਡੇ ਘਰ?
ਬਸ ਜੀ ਆਵਾਂਗੇ, ਤੁਸੀਂ ਕੈਤਾ ਕੱਲ ਈ ਆਵਾਂਗੇ ਜੀ।
ਹਾਂਜੀ-ਹਾਂਜੀ। ਚਲੋ ਠੀਕ ਐ ਮੈਨੂੰ, ਮੈਨੂੰ ਨਾ ਥੋੜਾ ਜਾ ਕੰਮ ਹੈਗਾ। ਮੈਂ ਤੁਆਨੂੰ ਫੇਰ ਕਰਾਂਗੀ।
ਠੀਕ ਹੈ ਭੈਣ ਜੀ
ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ